ਹੈਲੋ।
ਹਾਂਜੀ ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਹੋਰ ਕੀ ਹਾਲ ਏ?
ਹਾਂਜੀ-ਹਾਂਜੀ ਵਦੀਆ, ਤੁਸੀ ਸੁਨਾਓ?
ਬਸ ਵਦੀਆ, ਹੋਰ ਸਬ ਵਦੀਆ। ਸਬ ਠੀਕ, ਸਬ ਠੀਕ।
ਹੋਗਯਾ ਰੋਟੀ
ਹੋਰ ਕੀ, ਹੋ ਬਾੱਸ ਬਨਾ ਲਯਾ ਡਿਨਰ ਵਗੈਰਾ
ਜਲਦੀ ਫ੍ਰੀ ਹੋ ਜਾਂਦੇੇ ਤੁਸੀ
ਫੇਰ ਬਨਾ ਲਈ ਦਾ, ਬੱਚੇ ਛੋਟੇ ਆ ਨਾ ਫੇਰ ਟਾਈਮ ਸੇਰ ਬਨਾਨਾ ਪੈਂਦੈ। ਕੂਛ ਏਸਾ, ਹੂੰ। ਓਈ ਤੇ ਫੇਰ ਕਰਨਾ ਪੈਂਦੈ ਬੱਚਆ ਨਾਲ ਨਾ, ਹਾਂ। ਹਾਂ ਉਹੀ ਤਾਂ ਮੈਂ ਕਿਹਾ ਟਾਈਮ ਨਾ ਬਣਾ ਲਾ ਜ਼ਿਆਦਾ ਬੈਸਟ ਏ।
ਨਹੀਂ ਬਿਲਕੁਲ ਸਹੀ ਹੈ। ਔਰ ਘਰ ਪਰਿਵਾਰ ਬਸ ਵਧੀਆ?
ਬ ਸਭ ਠੀਕ ਹੈ ਸਭ ਠੀਕ ਹੈ, ਤੁਸੀਂ ਸੁਣਾਓ?
ਹਾਂਜੀ ਵਧੀਆ।
ਹੂੰ ਔਰ ਕੀ ਬਣਾ ਰਹੇ ਹੋ ਅੱਜ?
ਮੈਂ ਮਰਚਾਂ ਬਣਾਰੀ ਸੀ ਆਲੂ ਆਲੀ ਪਾਰ ਕੇ।
ਅੱਛਾ ਉਹ ਕਿਵੇਂ ਬਣਾਦੇ ਔ?
ਅ ਨੂੰ ਮਿਰਚਾਂ ਨੂੰ ਅੱਛੀ ਤਰ੍ਹਾਂ ਤੋ ਕੇ ਵੀਚ ਚੀਰ ਪਾ ਕੇ ਚੰਗੀ ਤਰ੍ਹੈ। ਫੇਰ ਉਹਨੂੰ
ਹੁੰ,
ਮਸਾਲਾ ਵਗੈਰਾ ਮਤਲਬ ਤਿਆਰ ਕਰ ਲੈਂਣੇ ਆ ਆਲੂ ਵਾਲੀ ਬਣਾ ਲੈਂਣੇ ਆ ਬੇਸਣ ਵਾਲੀ ਬਣਾ ਲ ਬੇਸਣ ਵਾਲੀ ਬਣਾਦੇ ਹਾਂ ਤੇ ਅਸੀਂ ਉਹਨੂੰ ਵੇਸਨ ਭੁੰਨ ਲੈਂਨੈ ਥੋੜਾ ਜਾ ਭੁੰਨ ਕੇ ਫੇਰ ਪਰ ਕੇ ਬਣਾਣੈ। ਆਲੂ ਵਾਲੇ ਬਣਾਨਣੇ ਆ ਤੇ ਆਲੂ ਦੀ ਪੇਸਟ ਨੂੰ ਥੋੜ੍ਹਾ ਫਰਾਈ ਕਰ ਲੈਣੇ ਆ।
ਅੱਛਾ।
ਉਹਨੂੰ ਫਰਾਈ ਕਰਕੇ ਫੇਰ ਮਰਚਾਂ ਚ ਪਰਨੇਆ। ਟਸਟ ਆ ਜਾਂਦਾ ਉਹ ਵੀ ਅੱਛੀ ਬਣਦੀ ਹਾਂਜੀ-ਹਾਂਜੀ ਵਧੀਆ। ਜੋ ਆਪਾਂ ਉਹ ਬਣਾਣੇ ਆ ਨਾ ਪਾਰ ਕੇ ਉਹਦਾ ਜਿਵੇਂ ਆਲੂ ਦੀ ਪੇਸਟ ਜਿਵੇਂ ਬਣਦੀ ੳਵੇਂ ਪੇਸਟ ਬਣਾਣੇ ਨਮਕ, ਮਿਰਚੀ, ਲਹਿੰਗ ਸਾਰਾ ਕੁਛ ਪਾ ਕੇ ਨਾ ਵਧੀਆ ਧਨੀਆ ਪੀਸਾ ਹੋਇਆ।
ਅੱਛਾ-ਅੱਛਾ
ਫੇਰ ਉਹਨੂੰ ਚੀਰ ਪਾ ਕੇ ਵਧੀਆ ਪਕੇ ਬਣਾ ਦੋ ਵਧੀਆ। ਅੱਛੀ ਬਾਂਦੀ ਕਿ ਬੱਚੇ ਵੀ ਖਾ ਲੈਂਦੇ ਨੇ ਐ ਤੇ ਪਸੰਦ ਕਰਦੇ ਆ ਲਾਈਟ ਵੇਟ ਹੈਗੀ ਐ ਨਾ ਖਾ ਵੀ ਲੈਂਦੇ ਨੇ ਗਰਮੀ ਵੀ ਦਾਲਾਂ-ਦਾਲਾਂ ਖਾ ਕੇ ਬੱਚੇ ਬੋਰ ਹੋ ਰਹੇ ਐ। ਸਬਜ਼ੀਆਂ ਕੁਛ ਸਮਝ ਆ ਨੀ ਰਹੀ ਹੈ।
ਹੁੰ ਇਹ ਤੇ ਹੈ।
ਤੇ ਫੇਰ ਬਸ ਥੋੜਾ ਚੇਂਜ ਕਰਦੇ ਰੇਣ ਜੇੰਜ ਬੇਸਨ ਵਾਲੇ ਬਣਾ ਲਈ ਕਦੇ ਆਲੂ ਵਾਲੀ ਵੀ ਬਣਾ ਲਈ। ਕਦੀ ਉਹਨੂੰ ਕੱਟ ਕੇ ਬਣਾ ਲਈ ਟਮਾਟਰ ਹੀ ਉਹ ਰਾਈ ਦਾ ਫ ਤੜਕਾ ਤੇ ਉਹਦਾ ਤੜਕਾ ਲਾ ਕੇ ਗੋਲ-ਗੋਲ ਮੋਟੀ ਮਰਚਾਂ ਨੂੰ ਕੱਟ ਕੇ ਟਮਾਟਰ ਵਗੈਰਾ ਪਾ ਕੇ ਉਹ ਬੜੀ ਟੇਸਟੀ, ਇਨੀ ਟੇਸਟੀ ਲੱਗਦੀ ਹੈ ਨਾ ਬਹੁਤ ਟੇਸਟੀ ਲੱਗਦੀ ਹੈ ਉਹ ਛੋਟੇ ਬੱਚੇ ਖਾ ਲੈਣ ਕਿਉਂਕਿ ਉਹ ਸ਼ਿਮਲਾ ਮਿਰਚ ਅਕਨ ਦੀ ਮਿਰਚ ਹੁੰਦੀ ਮੋਟੀ ਮਿਰਚ ਬੱਚੇ ਖੁਸ਼ ਹੁੰਦੇ ਉਹ ਮਿਰਚ ਖਾ ਕੇ।
ਅੱਛਾ।
ਹਾਂ ਬਹੁਤ ਅੱਛੀ ਬਣਦੀ ਉਹ ਵੀ ਬਹੁਤ ਅੱਛੀ ਬਣਦੀ ਕਈ ਵਾਰ ਬੱਚਾ ਲੈ ਜਾਂਦੇ ਨੇ ਹੂੰ ਬਹੁਤ ਅੱਛੀ ਲੱਗਦੀ।
ਏਤੇ ਹਾਂ ਵਧੀਆ ਚੀਜ਼ ਐ। ਮੈਂ ਟਰਾਈ ਕਰਾਂਗੀ ਮੈਂ ਵੀ ਦੇਖਾਂਗੀ ਬਣਾਣ ਬਣਾਵਾਂਗੀ‌ ਹੁੰ
ਆਪਾਂ ਕੋਈ ਸਬਜ਼ੀ ਨਹੀਂ ਵੀ ਬਣਾਈ ਨਾ ਤੁਸੀਂ ਇਹਦੇ ਨਾਲ ਰੋ
ਹਾਂ ਅੱਛਾ
ਮੈਂ ਤਾਂ ਕਈ ਬਨਾਉਣ ਦਾ ਸੋਗ ਰਹੀ ਕੋਈ ਦਾਲ ਦ ਬਣਾ ਲੇ ਬੱਚੇ ਪਰ ਬੱਚਿਆਂ ਨੂੰ ਸਵਾਦ ਆਉਣਾ ਚਾਹੀਦਾ ਹੈ ਬੱਚੇ ਖੁਸ਼ ਤਾਂ ਆਪਾਂ ਵੀ ਖੁਸ਼ ਹਾਂਜੀ ਹੋਰ ਸੁਣਾਓ ਵਧੀਆ
ਵਧੀਆ ਵਧੀਆ ਬਸ ਸਭ ਵਧੀਆ ਤੁਸੀਂ ਸੁਣਾਓ ਅੱਜ ਮੈਂ ਬਣਾਈ ਹੈ ਆਲੂ ਭਿੰਡੀ ਪਿਆਜ
ਅੱਛਾ ਹਾਂਜੀ
ਹਾਂ ਭਿੰਡੀ ਦੇ ਵਿੱਚ ਹੀ ਆਲੂ ਤੇ ਨਹੀਂ ਨਹੀਂ
ਕਈ ਵਾਰ ਪਿੰਡੀ ਅੱਛਾ ਤੇਲ ਵਿਚ ਫਰਾਈ ਕਰਦੇ ਤੁਸੀਂ
ਹਾਂ ਪਹਿਲੇ ਹਲਕੇ ਚ ਫਰਾਈ ਕਰ ਲੋ ਡੀਪ ਫਰਾਈ ਨੀ ਇੱਕ ਨੋਰਮਲ ਫਰਾਈ ਜਿਵੇ ਨੋਰਮਲ ਫਰਾਈ ਕਰਦੋ ਹਾਂ ਫਰਾਈ ਕਰਕੇ ਤੇ
ਜ਼ਿਆਦਾ ਉਇਲੀ ਨੀ ਹੋ ਜਾਂਦੀ
ਨਹੀਂ ਨਹੀਂ ਨਹੀਂ ਨਹੀਂ ਨਹੀਂ ਕੁਛ ਨੀ ਹੁੰਦਾ ਤੁਸੀਂ ਖਾਲੀ ਉਹਨੂੰ ਫਰਾਈ ਕਰੋ ਫਰਾਈ ਕਰਕੇ ਤੁਸੀਂਨੂੰ ਕੱਢ ਲਓ ਉਹਨੂ ਬਾਹਰ ਤੇ ਉਸ ਤੋਂ ਬਾਅਦ ਤੁਸੀਂ ਨਾ ਉਹਨੂੰ ਫੇਿਰ ਆਲੂ ਫਰਾਈ ਕਰੋ ਪਿਆਜ ਫਰਾਈ ਕਰੋ ਹਲਕੇ ਹਲਕੇ ਤੇ ਫਰਾਈ ਕਰਕੇ ਫਿਰ ਤੇਲ ਹੁੰਦਾ ਆਹ ਅਲੱਗ ਅਲੱਗ ਕਰਲਓ ਅਲੱਗ ਅਲੱਗ ਘਰਲੋ ਜਿਆਦਾ ਵਧੀਆ ਰਹਿੰਦੇ ਆ
ਅੱਛਾ
ਦੋਨੋ ਹਾਂ ਫਰਾਈ ਕਰ ਲੋ ਫਰਾਈ ਕਰਨ ਤੋਂ ਬਾਅਦ ਨਾ ਫੇਰ ਤੁਸੀਂ ਉਹਨੂੰ ਇੰਜ ਕਰੋ ਜੇ ਮਤਲਬ ਟਲ ਤੇਲ ਜਿੰਨਾ ਇੱਕ ਚਮਚ ਚਾਹੀਦਾ ਖਾਲੀ ਜੀਰਾ ਸਾੜਾਨ ਵਸਤੇ ਜੀਰਾ ਹਿੰਗ ਪਾਉਣ ਵਾਸਤੇ ਤੇ ਤੁਸੀਂ ਉਹ ਇੱਕ ਚਮਚ ਤੇਲ ਲਓ ਪਾ ਲੋ ਉਹਦੇ ਚ ਕੜਹੀ ਚ ਜੀਰਾ ਪਾਓ ਹਿੰਂਗ ਪਾਓ ਹਲਕਾ ਨਮਕ ਪਾਓ
ਠੀਕ ਅੱਛਾ ਤੇ
ਤੁਸੀਂ ਫੇਰ ਉਹਨੂੰ ਇੰਜ ਕਰੋ ਕਿ ਆਪਣਾ ਮਸਾਲੇ ਫੇਰ ਆਪਣੀ ਭਿੰਡੀ ਆਲੂ ਤੇ ਉਹ ਪਾ ਦੋ ਪਿਆਜ ਵਿੱਚ ਤੇ ਉੱਤੇ ਮਸਾਲੇ ਪਾ ਦੋ ਤੇ ਟਮਾਟਰ ਪਾ ਦੋ
ਅੱਛਾ
ਹਾਂ ਤੇ ਬਸ ਉਹਨੂੰ ਹਾਂ ਬਸ ਉਹਨੂੰ ਦਸ ਪੰਦਰਾਂ ਮਿੰਟ ਉਹਨੂੰ ਹਾਂ ਦਸ ਪੰਦਰਾਂ ਮਿੰਟ ਜ਼ਿਆਦਾ ਤੋਂ ਜ਼ਿਆਦਾ ਪੰਦਰਾਂ ਮਿੰਟ ਰੱਖ ਲੋਓ ਹਨੂੰ ਬਸ ਤੱਕ ਕੇ ਰੱਖ ਦਿਉ ਉਹਨੂੰ ਅੱਛੇ ਤਰੀਕੇ ਤੇ ਬਸ ਉਹ ਫੇਰ ਤੁਸੀਂ ਉਹਨੂੰ ਸੁੱਕਾ ਤਨੀਆ ਜਰੂਰ ਪਾਓ ਉਹਦੇ ਚ
ਹਾਂ ਸੁੱਕੀ ਸਬਜ਼ੀ ਸੁੱਕਾ ਧਨੀਆ ਨਾਲ ਤੇ ਜਿਆਦਾ ਮਜ਼ਾ ਹੈਗਾ
ਹਾਂ ਹਾਂ ਸੁੱਕਾ ਧਨੀਆ ਆਮਚੁਰ ਇਹ ਚੀਜ਼ ਮਤਲਬ ਟੇਸਟ ਹੀ ਅਲੱਗ ਹੋ ਜਾਂਦਾ ਚੀਜ਼ ਦਾ ਨਾ
ਅੱਛਾ
ਚੀਜ਼ ਹੀ ਅਲੱਗ ਹੋ ਜਾਂਦੀ ਹੈ ਹਾਂ
ਮੈਨੂੰ ਤਾਂ ਅੱਛਾ ਲੱਗਿਆ ਮੈਂ ਵੀ ਟਰਾਈ ਕਰਾਂਗੀ ਕਿਉਂਕਿ ਮੈਂ ਇੱਕ ਦੋ ਵਾਰ ਬਣਾਈ ਨਾ ਮੇ ਕੋ ਬਣੀ ਨੀ ਸਈ।
ਅੱਛਾ ਨਈ-ਨਈ ਤੁਸੀ ਖਾਲੀ ਹਲਕੀ ਜਿਹੇ ਲੇਸ ਲੱਗਦੇ ਤੁਾਨ ਲੇਸ ਛੋੜ ਜਾਂਦੀ ਏ। ਤੇ ਤੁਸੀਂ ਉਨੂੰ ਹਲਕਾ ਜਿਹਾ ਫਰਾਈ ਕਰ ਲਓ। ਕੱਟ ਕੇ ਮਤਲਬ ਪੈਲੇ ਉਨੂੰ ਧੋਂਦੇ ਹੋ ਨਾ ਤੁਸੀਂ ਪਿੰਡੀ ਨੂੰ ਧੋਣਦੇ ਹੋ ਚੰਗੀ ਤਰ੍ਹਾਂ ਉਨੂੰ ਪੂੰਜ ਲੋ ਤੇ ਫਿਰ ਉਨੂੰ ਤਾਂ ਕੱਟੋ।
ਠੀਕ ਕੋਈ ਨੀ ਤਰਾਂਕ
ਹੋਰ ਘੱਟ ਕੇ ਤੇ ਬਸ ਆਪਣਾ ਫਿਰ ਤੁਸੀਂ ਉਨੂੰ ਫਰਾਈ ਕਰ ਲੋ ਬਸ ਜ਼ਰੂਰੀ ਮੇਨ ਨਾ ਆਪਣਾ ਫਰਾਈ ਕਰ ਲਓ ਉਨੂੰ
ਹੂੰ-ਹੂੰ-ਹੂੰ
ਹੋਰ ਫਰਾਈ ਕਰ ਲੋ ਗੇ ਨਾ ਫਿਰ ਤੁਹਾਡੀ ਭਿੰਡੀ ਬੜੀ ਵਧੀਆ ਬਣ ਜਾਏਗੀ ਜੇ।
ਹੂੰ,
ਅੱਛੀ ਬਣਦੀ ਪਿੰਡੀ ਸਵਾਦ ਲਗਦ ਬੱਚੇ ਵੀ ਖਾ ਲੈਂਦੇ ਨੇ ਹੁਣ ਮੇਰੀ ਛੋਟੀ ਬੇਟੀ ਐ ਹੈ। ਫ ਸੈਵਨ ਏਟ ਈਅਰ ਹੈਗੀ ਤੇ ਓ ਕੈਂਦੀ- ਕੈਂਦੀ ਅੱਜ ਨਾ ਮੰਮਾ ਲੇਡੀ ਫਿੰਗਰ ਬਣਾਓ ਮੈਂ ਕਿਆ ਅੱਜ ਕੀ ਹੋ ਗਿਆ ਇਨੂੰ ਲੇਡੀ ਫਿੰਗਰ ਖਾਣੀ ਏ। ਹਾਂ ਫਿਰ ਓ ਅਸੀਂ ਮੈਂ ਕਿਆ ਚੱਲ ਬੱਚਾ ਮੰਗਦਾ ਬੈ ਚੱਲ ਦੇਈ ਦੇਈਏ ਬਣਾ ਹੀ ਦਵਾਂ ਮੈਂ ਫਿਰ ਸ਼ਾਮੀ ਫਿਰ ਤੋਂ ਮੈਂ ਲੈ ਕੇ ਆਈ ਆਂ ਓਨਲਾਈਨ ਮੰਗਾਈ ਸੀ ਥੋੜ੍ਹੀ ਜਿਹੀ ਹੂੰ ਕਿਉਂਕਿ ਜਰੂਰੀ ਸੀ ਫਿਰ ਮੈਂ ਓਨਲਾਈਨ ਥੋੜੀ ਜਿਹੀ ਮੰਗਾਈ ਤੇ ਉਨੂੰ ਬਣਾ ਕੇ ਹਾਂ ਕੁਛ ਜਾਦਾ ਜ਼ਰੂਰੀ ਹੁੰਦਾ ਨਾ ਬਈ ਜਿਵੇਂ ਹੁਣ ਮੈਂ ਘੰਟੇ ਤੱਕ ਜਿਵੇਂ ਬਣਾਣਾ ਵੇ ਤੇ ਓ ਮੈਂ ਓਨਲਾਈਨ ਮੰਗਾਂ ਲੈਣੀ ਆਂ ਸਮਾਨ ਥੋੜਾ-ਥੋੜਾ ਵੈਸੇ ਮੈਂ ਔਫਲਾਈਨ ਹੀ ਲੈਣੀ ਆਂ ਸਾਰਾ ਸ ਸਮਾਨ ਕੁਛ ਵੀ ਹੋਵੇ ਔਫਲਾਈਨ ਈ ਲੈਂਣੇ। ਕੱਪੜੇ ਵਗੈਰਾ ਕੁਛ ਕਰੋਕਰੀ ਵਗੈਰਾ ਓ ਸਾਰੀ ਦੁਕਾਨ ਤੇ ਸ਼ੋਪ ਤੇ ਜਾ ਕੇ ਕੀ ਲਈ ਦਾ ਵੇ ਉਨੂੰ ਓ ਤਾਂ ਹੀ ਥੋੜਾ ਹਾਂ ਥੋੜਾ ਬੰਦਾ ਨਾ ਕੀ ਹੁੰਦਾ ਐ। ਅਸੀਂ ਵੇਖਣੇ ਇੱਕ ਚੀਜ਼ ਜਾਂ ਇੱਕ ਵਰਾਇਟੀ ਦੇਖਦੇ ਅਸੀਂ ਔਰ ਤੇ ਓਨਲਾਈਨ ਤੇ ਅਗਰ ਅਸੀਂ ਦੁਕਾਨ ਤੇ ਜਾਂਦੇ ਹ ਨਾ ਸਾਨੂੰ ਉ ਬੜੀ ਸਦਾ ਵਰਾਇਟੀ ਮਿਲ ਜਾਂਦੀ ਐ। ਮਤਲਬ ਜੋ ਸਾਡੇ ਦਿਮਾਗ 'ਚ ਚੱਲਦਾ ਹੁੰਦਾ ਨਾ ਉਦੇ ਤੋਂ ਵੀ ਵਧੀਆ ਵਰਾਇਟੀਆਂ ਮਿਲ ਜਾਂਦੀਆਂ।
ਹਾਂਜੀ
ਐ ਚੀਜ਼ ਹੋ ਜਾਂਦਾ ਹੋਰ ਕੁਛ ਨੀ ਬਸ ਇਸ ਕਰਕੇ ਮੈਨੂੰ ਥੋੜਾ ਦੁਕਾਨ ਤੇ ਜਾਣਾ ਅੱਛਾ ਲੱਗਦਾ ਵੀ ਸ਼ੋਪ ਤੇ ਹੀ ਜਾ ਕੇ ਲੈ ਕੇ ਆਓ ਤੇ ਜਾਦਾ ਬੈਸਟ ਏ। ਹਾਂ-ਹਾਂ ਨਾਲੇ ਇੱਕ ਤੇ ਇਕ ਤਾ ਨਾਲ ਦੂਜਾ ਹਾਂ ਉਹੀ ਤੇ ਗੱਲ ਏ ਨਾ। ਇੱਕ ਦੇ ਨਾਲ ਦੂਜਾ ਬੰਦਾ ਵੀ ਇਨੂੰ ਹੁੰਦਾ ਨਾ ਤੇ ਉਦੇ ਵੀ ਥੋੜਾ ਰਾਈਟਸ ਪਤਾ ਲੱਗ ਜਾਂਦੇ ਬਈ ਓ ਬੰਦੇ ਨੇ ਵੀ ਕਿਵੇਂ ਦੀ ਸਾਨੂੰ ਚੀਜ਼ ਲੈਣੀ ਚਾਈਦੀ। ਘਾਰ 'ਚ ਕਿਵੇਂ ਨਈ ਸਮਝ ਆ ਜਾਂਦਾ ਪਤਾ ਲੱਗ ਜਾਂਦਾ ਨਾਲੇ ਹੋਰ ਕੁਛ ਨੀ ਐ।
ਨਈ ਐ ਸਈ ਗੱਲ ਹੈਗੀ ਐ। ਕਿਸੇ ਕਿਵੇਂ ਲੈ ਲੋ ਕਦੇ ਕਿਵੇਂ ਲੈਲੋ ਠੀਕ ਐ ਵੀ ਵਧੀਆ
ਮੈਂ ਕੋ ਜਾ ਕੇ ਲਓ ਤੇ ਤਾਂ ਹੀ ਥੋੜਾ ਸਮਝ ਆਂਦਾ।
ਨਈ ਓ ਤੇ ਹੈ ਈ ਐ ਨਈ ਤੇ ਪਤਾ ਚਲਦਾ ਵੀ ਨੀ ਤੇ ਸਬਜ਼ੀ ਸੁਬਜੀ ਦਾ
ਹੋਰ
ਉ ਆਪਣੇ ਹਿਸਾਬ ਨਾਲ ਹੋ ਜ਼ਿਆਦਾ ਵਧੀਆ ਰਹਿੰਦਾ।
ਆਪਣੇ ਹਿਸਾਬ ਨਾਲ ਲਓ ਜ਼ਿਆਦਾ ਵਧੀਆ ਰਹਿੰਦੀ ਹੈ ਨੀ ਤੇ ਫੇਰ ਓਨਲਾਈਨ ਚੀਜ਼ ਮੰਗਾ ਲੋ ਫੇਰ ਉਹ ਦੁੱਖ ਹੁੰਦਾ ਹਾਏ। ਵਾਪਸ ਕਰੇ ਨਾ ਕਰੇ। ਕੰਪਲੇਨ ਪਾਣੀ ਪਏਗੀ ਉਹ ਫਿਰ ਕਹਿੰਦੇ ਚੱਲ ਛੱਟ ਪਰੇ ਰੱਖ ਹੀ ਲੈ ਕੀ ਕਰੀਏ ਫ ਫਿਰ ਇੰਝ ਹੋ ਜਾਂਦਾ, ਹੈਲੋ। ਹੈਲੋ-ਹੈਲੋ। ਹੈਲੋ। ਹੈਲੋ। ਹੈਲੋ। ਹੈਲੋ, ਤੁਹਾਡੀ ਅਵਾਜ਼ ਨੀ ਆ ਰਹੀ।